ਹੈਲੋ, ਹੈਲੋ, ਸ ਸਤਿ ਸ੍ਰੀ ਅਕਾਲ ਮੰਮੀ ਜੀ। ਹਾਂਜੀ, ਤੁਸੀਂ ਸੁਣਾਓ ਠੀਕ ਔ?
ਹਾਂ ਠੀਕ ਆ ਹੋਰ ਆਪਣੇ ਸਣਾ? ਉਹਦੇ ਕ ਕਿ ਜਿਹੜਾ ਉਹ ਹੋਇਆ ਤੇਰੇ ਤੇਰੇ ਦਿਉਰ ਆਹੋ।
ਹਾਂਜੀ ਗੁੜੀਆ ਆਈ ਐ।
ਗੁੜੀਆਂ ਕੁੜੀਆਂ ਆ ਗਈ।
ਹਾਂਜੀ
ਆਹ ਚਲੋ ਠੀਕ ਐ, ਤੇ ਫਿਰ ਇਹ ਹੁਣ ਕੱਲ ਦੇ ਲਓਗੇ।
ਨਹੀਂ ਬਸ ਉਹ ਫਿਰ ਉਹਨੇ ਦੇਣ ਈ ਕੋਨੀ ਹੈਗੀ।
ਅੱਛਾ ਹਾਂ ਵਿਚਾਰੀ ਨੂੰ ਵੀ
ਵੀ ਉਹ ਫਿਰ ਇਹਨਾਂ ਨੇ ਕ ਸਾਂਭਣੀ ਹੈਗੀ ਐ ਪਹਿਲਾਂ ਤੇ ਕਿਹਾ ਸੀ ਤੇ ਲੈ ਲੈ ਆਨੇ ਆ ਰਲ ਮਿਲ ਕੇ ਕਰਲਾਂਗੇ।
ਆਓ।
ਫਿਰ ਇਹ ਕਹਿੰਦੇ ਅਸੀਂ ਤੇ ਆਪ ਮੰਜੀ ਤੇ ਪਏ ਹਾਂ ਤੇ ਨਾ ਅਸੀਂ ਲਿਆਈਏ ਤੇ ਨਾ ਅਸੀਂ ਕਿਸੇ ਨੂੰ ਦਈਏ।
ਮੋਹ ਪਾਈਏ ਕਿਸੇ, ਫੇਰ ਮੋਹ ਪੈ ਜਾਂਦਾ ਉਹ ਵੀ ਵਿਚਾਰੀ ਸੱਚੀ ਏ।
ਬਸ ਮੋਹ ਪਏ, ਹੁਣ ਆਪਣੇ ਜੋਗੇ ਤੇ ਹੁਣ ਤੁਹਾਨੂੰ ਪਤਾ ਆ ਉਹ ਨਾਲ ਵਾਕਰ ਨਾਲ ਤੇ ਚੱਲਦਾ ਹੈ ਹੁਣ ਤੇ ਕਈ ਮੰਜੀ ਤੇ ਪਿਆ ਹੋਇਆ ਲੇ ਹੋਇਆ ਪਿਆ ਹੈਗਾ ਤੇ ਉਹ ਕਹਿੰਨੇ ਆ ਤੇ ਵੀ ਹੁਣ ਉਹਨੂੰ ਵੀ ਲਿਆ ਕੇ ਮੰਮੀ ਜੀ ਖਰਚਾ ਹੀ ਆ ਨਾ, ਅਕਸਰ ਨੂੰ ਬੱਚੇ ਨੂੰ ਸਾਂਭਣਾ, ਨਿੱਕੇ ਜਿਹੇ ਨੂੰ ਲੈ ਕੇ ਵੱਡੇ ਤੱਕ ਕਰਨਾ ਸੌਖਾ ਥੋੜੇ ਅਸੀਂ ਅੱਜ ਹੁਣ ਆਪਣੇ ਪਾਲੇ ਨੇ ਇੰਨੇ ਔਖੇ ਤੇ ਅੱਗੋਂ ਤੇ ਉਹ ਤੇ ਫੇਰ ਬੱਚਾ ਏ।
ਆਹ, ਤੇ ਆਪਣਾ ਹੁਣ ਸਿਦਕ ਜਾਂਦੀ ਏ ਸਕੂਲੇ?
ਆ ਸਿਦਕ ਤੱਕ ਕੈਂਪ ਚ ਗਈ ਹੋਈ ਜੇ। ਓਨੇ ਉਹ ਉਹ ਆਹ ਜਿਹੜੇ ਹੁੰਦਾ ਨ ਪੁਲਿਸ ਵਾਲਾ ਜਿਹੜਾ ਕੈਂਪ ਹੁੰਦੇ ਨੇ ਉਹਦੇ ਲਈ ਹੋਈ ਸੀ ਟ੍ਰੇਨਿੰਗ '
ਅੱਛਾ।
ਹਾਂਜੀ ਤੇ ਉੱਥੇ ਗਈ ਹੋਈ ਏ।
ਚੱਲ
ਹਾਂਜੀ, ਉਹ ਹੁਣ ਗਿਆਰਾਂ ਦਿਨਾਂ ਵਾਸਤੇ ਗਈ ਹੋਈ ਫੇਰ ਉੱਥੋਂ ਆਏਗੀ। ਹਾਂਜੀ ਟ੍ਰੇਨਿੰਗ ਵਾਸਤੇ ਗਈ ਏ, ਟ੍ਰੇਨਿੰਗ ਦੇ ਕੈਂਪ ਲੱਗਦੇ ਨੇ ਨਾ। ਹਾਂਜੀ ਹਾਂਜੀ ਉੱਥੋਂ ਆ ਅਸੀਂ।
ਹੂੰ, ਚਲ ਜੇ ਸ ਪਾਸ ਹੋ ਜੇਗੀ ਤੇ ਫੇਰ ਲੱਗ ਜੇਗੀ।
ਆ ਫਿਰ ਤਾਂ ਬੀਬੀ ਜਿਵੇਂ ਜਿਵੇਂ ਅੱਗੋਂ ਵੱਡੀਆਂ ਕਲਾਸਾਂ ਹੁੰਦੀਆਂ ਦੀਆਂ ਜਾਣਗੀਆਂ ਉਵੇਂ ਫੇਰ ਲੱਗ ਜਏਗੀ ਹੈਗੀ, ਹਾਂਜੀ ਇਹਵੇ ਹੁਣ ਫਿਰ ਪਲੱਸ ਟੂ ਪਲੱਸ ਟੂ ਵਗੈਰਾ ਦਸਵੀਂ ਜਿਵੇਂ ਹੋਏਗਾ ਪਰ ਉਸ ਬੇਸ ਤੇ ਹੀ ਨਾ ਅੱਗੋਂ ਜਿਵੇਂ ਕਰਵਾਂਣਗੇ ਸਕੂਲ ਵਾਲੇ ਭਰੀ ਜਾਣਗੇ। ਫਾਰਮ
ਅੱਛਾ
ਹਾਂਜੀ ਹੋਰ, ਹਾਂ ਹਾਕੀ ਆਲਾ ਈ ਹਿਸਾਬ ਹੈ ਜਿਵੇਂ
ਹਾਂ ਵੀ ਜਿਵੇਂ ਲੱਗ ਗਏ ਤੇ ਲੈ
ਹਾਂਜੀ, ਲੱਗ ਗਏ ਤੇ ਉਹ ਗੱਲ
ਹਾਂ।
ਹਾਂਜੀ। ਹੋਰ?
ਮੁੰਡਾ ਨੀ ਲੱਗਾ ਤੇ ਇਹ ਲੱਗ ਗਏ।
ਬਸ ਇਹੀਓ ਕਹਿੰਦੇ ਹੈਗਾ ਚਲੋ ਉਹ ਨੀ ਹੈਗਾ ਹੋਇਆ ਕਾਮਯਾਬ ਤੇ ਇਹ ਹੋ ਜੇ ਸਹੀ ਏ। ਬਾਈ ਇਹ ਕਹਿੰਨੇ ਆ ਚਲ ਉਂਜ ਵੀ ਤੇ ਪੜ੍ਹ ਲਏ ਕਹਿਨੇ ਆ ਬਾਹਰ ਘੱਲਣੀ ਏ ਚੱਲ ਪੜ੍ਹ ਲਏਗੀ ਤੇ ਬਾਹਰ ਘਲ ਦਿਆਂਗੇ। ਹੁਣ ਇਹ ਕਹਿੰਦੇ ਆ ਚੱਲ ਨਾ ਬਾਹਰ ਦਾ ਬਣਿਆ। ਤੇ ਇੱਥੇ ਦੀ ਕੋਈ ਮਿਲੇਗੀ ਨਾ ਨੌਕਰੀ
ਆ
ਹੁੰ-ਹੁੰ, ਏ ਵੇ। ਮੁੰਡਾ ਤੇ ਹੋਣ ਹਾਲੀ, ਤੇ ਵੇਲਾ ਜੇ ਹੈਗਾ। ਹੁਣ, ਆਂ ਫਾਰਮ ਜੇ ਪਰੇ ਹੋਏ ਸੁ, ਕੰਪਨੀ ਚ ਮਿਲਦੀ ਪਈ ਸੂ। ਤੇਈ ਕੁ ਜ਼ਾਰ ਰੁਪਈਏ ਦੀ ਤ ਔ ਜੋਬ ਤੇ ਏ ਅੰਬਾਲੇ ਮਿਲਦੀ ਪਈ ਜੇ, ਆ ਜੜੇ ਹੁੰਦੇ ਨੀ ਅ ਕਾਰਾਂ ਜੀਧੇ ਗੱਡੀਆਂ ਹੁੰਦੀਆਂ ਨੇ, ਏਜੰਸੀਆਂ ਚ। ਔਥੇ, ਲੋਨ ਪਾਸ ਕਰਨ ਵਾਲੀ ਮਿਲਦੀ ਪਈ ਸੂ ਹੈਗੀ।
ਅੱਛਾ।
ਫਾਰਮ-ਫੁਰਮ ਤੇ ਭਰ ਕੇ ਆਇਆ ਐ। ਹੁਣ ਅਸੀਂ ਕੈਨੇ ਆਂ, ਵੀ ਸਾਡੇ ਕੋਲ ਇੱਥੇ ਖੇਤੀ ਦਾ ਵੀ ਕੰਮ ਹੋ ਗਿਆ, ਪੋਲਟਰੀ ਫਾਰਮ ਦਾ ਵੀ, ਤੁਆਨੂੰ ਪਤਾ ਕੰਮ ਏ, ਤੇ ਕੈਨੇ ਆ, ਪੈਲਾਂ ਏ ਕਰ ਲੈ ਹੈਗਾ, ਤੇ ਫੇਰ ਥੋੜਾ ਜਾ ਬੰਦਾ ਵੀ, ਤੇ ਨੀ ਨਾ ਨੌਕਰ ਵੀ, ਤੇ ਨੀ ਨਾ ਮਿਲਦੇ ਪਏ ਹੈਗੇ।
ਅ ਤੇ ਹੈ, ਅੱਜ-ਕੱਲ੍ਹ
ਏਵੇ, ਤੁਆਨੂੰ ਪਤਾ ਐ, ਫੇਰ ਜੀਰੀਆਂ-ਜੁਰੀਆਂ ਲਾਈਆਂ ਨੇ। ਹੁਣ ਤੁਆਡੇ ਜਵਾਈ ਕੋਲ ਵੀ ਨੀ ਇੰਨਾ ਬਣੱਦਾ ਹੈ ਐ, ਤੇ ਹੁਣ ਕੈੱਦੇ ਚੱਲ, ਏਨਾ ਏੱਥੇ ਕਰ ਲੈ ਹੈਗਾ। ਫੇਰ ਅੱਗੋਂ ਕਰ ਲੀ ਹੈਗਾ, ਤਿਵੇਂ-ਜਿਵੇਂ ਹੋਏਗਾ। ਏ, ਵੇ। ਔਥੇ ਤੇ ਏ ਵੇ ਵੀ ਨਾ, ਸਵੇ ਦਸ ਵਜੇ ਜਾਣਾ ਏ, ਤੇ ਚਾਰ ਵਜੇ ਛੁੱਟੀ ਹੋ ਜਾਣੀ। ਚਾਰ ਵਜੇ ਕਾਰ ਆ ਜਾਣਾ ਅਪਣਾ, ਏਨੇ ਵੇਲੇ ਹੋ ਕੇ, ਆਂ ਪੰਜ ਵਜੇ ਕਰ ਆਯਾ ਅਗਿਆ, ਤੇ ਹੁਣ ਕਿਆ, ਏ ਵੀ ਚੱਲ ਜੇ, ਮਨ ਮੰਨਦਾ ਤੇ ਕਰਲੈ ਹੈਗਾ। ਏ ਹੱਲ ਤੁਆਡਾ ਜਵਾਈ ਨਾ-ਨੂੰ ਕਰ ਕਰਦਾ ਪਿਆ, ਕੈਂਦਾ ਏੱਥੇ ਖੇਤਾਂ ਦਾ ਬੜਾ ਕੰਮ ਏ, ਹਲੀ ਰੁਕ ਕੇ ਕੋਈ ਗੱਲ ਨੀ ਤੂੰ ਕੇੜਾ ਪਜਿਆ ਚੱਲਿਆ, ਕੰਮ ਤੇ ਏੱਥੇ ਰੈਣਾ, ਇਹ ਕੇੜੇ ਭੱਜੇ ਚੱਲੇ ਨੇ।
ਹਾਂ, ਇਹ ਠੀਕ ਹੈ।
ਹਾਂਜੀ, ਮੇ ਫੇਰ ਔਨਾਂ ਵਿਚਾਰਿਆਂ ਦਾ ਵੀ ਕਰਨਾ ਹੁੰਦਾ, ਤੁਆਨੂੰ ਪਤਾ ਹੈ, ਫਿਰ 'ਚ ਚੇ ਹੋਨਾ ਦਾ, ਤੇ ਹੁਣ ਕੱਲੇ-ਕੱਲੇ ਦੇ ਸੇਰ ਤੇ ਜਿੰਮੇਵਾਰੀ ਹੋ ਗਈ ਤੇ ਹੁੰਦਾ ਐ, ਬਸ ਔ ਹੋਵੇ ਫੇਰ ਆਣਾ ਜਾਣਾ ਕਰਨਾ, ਤੇ ਬੜਾ ਫੇਰ ਮੁਸ਼ਕ ਕਲ ਹੋ ਜਾਂਦ
ਬਸ ਫੇਰ ਏ
ਹਾਂਜੀ, ਏੱਥੇ ਹੀ ਨੇ ਹੁਣ ਗਏ ਸਨ, ਬਿਆਸ ਪਿੱਛੇ ਪਿਛਲੇ ਹਫ਼ਤੇ।
ਅੱਛਾ।
ਹਾਂਜੀ, ਚਾਰ-ਪੰਜ ਦਿਨ ਦਾ ਈ ਸੇਵਾ ਸੀ ਉੱਥੇ ਗਏ ਸਨ, ਤੁਸੀਂ ਨੀ ਗਏ ਹੈਗੇ, ਕੁੁੱਟੂ ਬੰਜਾਰੇ।
ਮੇਰੀ ਤੇ ਤੂੰ ਤ ਲੱਤ ਬੜੀ ਪੀੜ ਬੜੀ ਨੀ ਕਰਦੀ ਐ, ਕੱਲ ਵੀ ਮੈਂ ਨਾ ਗਈ ਆ, ਦਵਾਈ ਲੈਣ ਮੀਰੀ-ਪੀਰੀ, ਤੇ ਔਥੇ ਹੜਤਾਲ ਹੋਈ।
ਹਾਂਜੀ, ਤੇ ਫੇ ਨਈ, ਤੇ ਲੱਤ ਦਾ ਕੀ ਦੱਸਦੇ ਨੇ?
ਹਜੇ, ਵਖਾਈ ਕੋਈ ਨੀ, ਏ ਜਦੋਂ ਪੈਲੋ ਏੱਕ ਵਾਰੀ ਨੀ ਸੀ ਪੀੜ ਕਰ ਹੋ ਗਈ ਸੀ, ਔਹੀ ਫੇਰ ਹੁਣ ਪੀੜ ਕਰਨ ਲੱਗ ਗੀ।
ਨਈ ਏ, ਤੇ ਕਦੀ ਨਸਾਂ-ਨੁਸਾ ਕਰਕੇ ਨਾ ਹੋ ਗਿਆ। ਵੀ ਨਸ
ਔਈ ਨਾ ਨਸਾ-ਨੁਸਾ ਈ ਨੇ ਹੈ, ਤੇ ਫੇਰ ਨਸਾ-ਨੁਸਾ ਦੇ ਵਿੱਚ ਈਏ।
ਹਾਂ, ਨਸਾ ਈ ਦਬੀਚੀਆਂ ਨੇ ਕੋਈ ਬਲੋਕ-ਬਲੂਕ ਹੋ ਗਈਏ ਕਿਧਰੇ ਖੂਨ ਦਾ ਦੌਰਾ ਨੀ ਕਰਦਾ ਪਿਆ ਨਾ ਹੈਗਾ, ਏ ਗੱਲ ਏ।
ਜਾਂਦਾ ਤੇ ਔਦੌ ਏ ਸੋਚਦੀ ਪਈਆਂ ਵੀ ਕੁਟੀਆਂ, ਤੇ ਫੇਰ ਤੁੱਰਣਾ ਤੇ ਪੈਂਦਾ ਈ ਏ।
ਹਾਂ ਤੁਰਨਾ ਤਾਂ ਪੈਂਦਾ ਈ ਹੈ ਹੈਗਾ, ਹਾਂਜੀ। ਜੀ ਹਾਂਜੀ, ਹੋਰ ਵੀ ਕੋਈ ਸੌ ਕੰਮ ਦੱਸ ਦਿੰਦੀਆਂ ਨੇ ਸੇਵਾਦਾਰਨੀਆਂ, ਕਰਨਾ ਐ
ਜਵਾਕ ਆਂ ਜਵਾਕ ਕਿਤੇ ਤੇ ਮੈਂ ਔਈ ਸੋਚਦੀ ਪੀਆਂ ਵੀ ਹੁਣ ਕੀ ਕਰਾਂ, ਤੇ ਪੈਲੋ ਤੇ ਮੈਂ ਸਲਪਾਨਔ ਲਿਆਈ ਯਾਂ।
ਐਤਵਾਰ, ਆਂ ਸੋਮਵਾਰ ਦੀ ਪੂਰਨਮਾਸ਼ੀ।
ਹਾਂਜੀ।
ਝਾੜੲ ਕਰਵਾਣ ਗਈ ਸੀ, ਮੈਂ ਕਿਆ ਚਾੜਾ ਤੇ ਔਦੇ ਨਾਲ ਫਰਕ ਜੇ ਪੈਜੇ। ਤੇ ਇੰਨਾ ਖਾਸ ਕੋ ਨੀ ਲੱਗਦਾ ਪਿਆ।
ਅੱਛਾ।
ਤੇ ਦੁਨੀਆਂ ਦੇ ਪੰਜਾਬ ਵਿੱਚੋਂ, ਪਾਤੜਾਂ ਤੋਂ ਬੜੀ ਦੁਨੀਆਂ ਆਈ। ਲੋਕੀ ਬੜੇ ਹੀ ਆਏ ਹੋਏ ਸਨ।
ਇਹ ਮ ਮ ਮਾਤਾ, ਅਹ ਆਪਣੇ ਕਰਮਾਂ ਦੇ ਹਿਸਾਬ ਕਿਤਾਬ ਨੇ। ਜੇ ਓ ਵਿਚਾਰੇ ਇੰਨੀ ਦੂਰੋਂ ਆਂਦੇ ਨੇ ਓਨਾਂ ਨੂੰ ਕੋਈ ਫ਼ਰਕ ਹੋਨੈ ਤਾਂਈਂ ਆਂਦੇ ਨੇ ਨਾ।
ਸਾਨੂੰ ਫਰਕ ਏ ਸਾਨੂੰ ਫਰਕ ਏ, ਪਰਹੇਜ਼ ਹੋਵੇ ਘਰ ਸਾਡੇ ਘਰ ਚ ਆ ਵੀ ਜਨੀ ਨਾ ਪਰਹੇਜ਼।
ਨਾ ਪਰਹੇਜ਼ ਨੀ ਨਾ
ਸਾਡੇ ਘਰ ਚ ਹੁਨ, ਹੁਨ ਲੱਕੀ ਨੇ ਲੱਕੀ ਨੇ ਨਈ ਪੀਤੀ ਰਾਤੀ ਫੇਰ ਪੀਲੀ ਘੁੱਟ।
ਅ
ਤੇ ਮੈਂ ਹਾਲਾਂਕਿ ਓਨੇ ਦਿਨ ਨਾਂ ਪੀ ਜਿਨੇ ਦਿਨ ਮੈਂ ਏਥੇ ਆਂ।
ਹਾਂ।
ਤੇ ਮੇਰੇ ਨਾ ਤੇਲ ਥੋੜਾ ਜਾ ਲੱਗਾ ਸੀ ਮੇਰੇ ਮਾੜਾ-ਮਾੜਾ ਯਾਦ ਸੀ ਇੱਕ ਵਾਰੀ ਮੈਂ ਤੇਰੀ ਭੂਆ ਨਾਲ ਗਈ ਸਾਂ।
ਅੱਛਾ।
ਤੇ ਮੈਨੂੰ ਮਾੜਾ-ਮਾੜਾ ਯਾਦ ਸੀ ਮੈਂ ਕਿਆ ਤੇਲ ਵੀ ਵਿੱਚ ਆਈ ਦਾ, ਓ ਮੈਂ ਲਗਈ ਮਾੜਾ ਜਾ ਪਾ ਕੇ ਲੈ ਸ਼ੀਸ਼ੀ ਚ ਮੈਂ ਹਜੇ ਲੋੜ ਪਈ ਤੇ ਰੱਖ ਲਾਂ ਲੈਲਾ ਨਾ ਆਏਆ ਵਾਪਸ ਆ ਜੇਗਾ।
ਹਾਂਜੀ।
ਤੇਲ ਜਾਨਾ ਸੀ ਚੋਖਾ।
ਅੱਛਾ।
ਹੁਨ ਮੈਂ ਕਿਆ ਚੱਲਨ ਵਾਲੇ ਤੇ ਕੱਲ ਵੇਖਦੀ ਜੇ ਲੱੱਕੀ ਆਖੇ ਲੱਗ ਗੇਆ ਤੇਲ ਹੋਰ ਲਿਆਨੀ ਆਂ।
ਹਾਂਜੀ।
ਤੇ ਨਾਲੇ ਇੱਕ ਵਾਰੀ ਸੋ ਵਾਰ ਵਾ ਹਾਲ ਤੇ ਕੁੱਲ ਦੀ ਹੜਤਾਲ
ਏਹ ਤਾਂ ਐਵੇਂ ਫੇਰ-ਫੇਰ ਓ ਦਵਾਈ-ਦੁਵਾਈ ਨੀ ਓ ਖਾਨ ਆਲੇ ਦਿੰਦੇ ਸੋਨੂੰ ਪਾਨੀ ਆਲੇ। ਕੇ ਤੇਲ ਤੂਲ ਦਾ ਈ ਚਾੜਾ ਈ ਏ।
ਤੇਲ ਤੇ ਲਾਚੀਆਂ ਤੇ ਸੌਫ ਚੀਨੀ ਦਿੰਦੇ ਨੇ ਬਾਰਾਂ ਓ ਪੈਸੇਆਂ ਦੀ ਦਿੰਦੇ ਨੇ ਤੇ ਤੇਲ ਆਪਨਾ ਜਿੰਨਾ ਲੈ ਜਾਓ ਓ ਲੁੱਦ ਕੇ ਦੇ ਪਾ ਲੈਂਦੇ ਨੇ।
ਅੱਛ ਅੱਛਾ
ਤੇ ਬਾਕੀ ਤੇਲ ਫੇਰ, ਦੇ-ਦੇ ਓਨਾ ਈ ਭਰ ਕੇ ਦੇ-ਦੇ।
ਅੱਛਾ ਓਨਾ ਈ ਭਰ ਕੇ ਦੇ ਦਿੰਦੇ ਨੇ।
ਹਾਂ ਤੇ ਮਹਿਲ ਗਈ ਮਾੜਾ ਜਈ।
ਅੱਛਾ, ਅੱਛਾ ਓ ਪਤਾ ਨੀ ਸੀ ਨਾ ਹੈਗਾ ਫੇਰ ਪਤਾ ਹੁੰਦਾ ਤੇ ਹਾਂ
ਐਤਵਾਰ ਇਕ ਵਾਰੀ ਤੇਲ ਓਨਾਂ ਦੇ ਕੋ ਤਿੰਨ ਪੂਰਨਮਾਸ਼ੀ ਆਨ ਵਾਸਤੇ।
ਅੱਛਾ।
ਤੇ ਹੁਨ ਵਿੱਚ ਵੀ ਤੇਲ ਵੀ ਲੋੜ ਪਵੇ ਤੇਲ ਤੂੰ ਦੀ ਜਾਨ ਦੀ ਹੋਗੀ ਤੇ ਆਸ ਊਸ ਲੱਗੀ ਤੇ ਓ ਫਿਰ ਮੈਂ ਹੁਨ ਕੱਲ ਜਾਵਾਂਗੀ ਪੁੱਛ ਆਵਾਂਗੀ, ਫੇਰ ਕੈਂਦੇ ਦਵਾਈ ਵੀ ਨੀ ਖਾਨੀ।
ਅੱਛਾ ਦਵਾਈ ਨੀ ਏ। ਦਵਾਈ ਨੀ ਖਾਨੀ ਵਿਦ ਨਈਂ-ਨਈਂ ਮੰਮੀ ਵੀ ਜੇ ਪੀੜ ਹੋਏਗੀ ਤੇ ਖਾਨੀ ਤੇ ਪੈਨੀ ਹੁੰਦੀ ਓਨੂੰ ਜਾਦਾ ਹੋਵੇ ਤਕਲੀਫ਼ ਅੱਛਾ।
ਏਨੇ ਦਵਾਈ ਨੀ ਖਾਨੀ, ਤੇ ਫੇਰ ਤਾਂ ਕਰਕੇ ਮੈ ਕਿਆ ਚੱਲ ਕੱਲ ਓਨੂੰ ਪੁੱਛ ਆਨੀ ਆ ਇੱਕ ਵਾਰੀ ਤੇ ਫੇਰ ਸੋਮਵਾਰ ਜੇ ਆਪਨਾ
ਨਈ-ਨਈ ਫੇਰ ਏਹ ਵੇ ਫੇਰ ਨਾ ਜਾਓਗੇ ਫੇਰ ਓ ਉੱਥੇ ਤੇ ਦਵਾਈ ਦੇਨਗੇ ਨਾ ਮੀਰੀ ਪੀਰੀ ਵਾਲੇ ਤੇ ਤਹਾਨੂੰ।
ਓਹੀ ਤੇ ਏਹ ਮੈਂ ਓਹਨੂੰ ਆਖਾਂਗੀ ਨਾ ਵੀ ਏ ਟੀਕੇ ਟੂਕੇ ਹੁਨ ਤੇਰੀ ਵੱਡੀ ਦਾਦੀ ਤੇ ਓਨੇ ਪਤਾ ਓਨੂੰ ਫੇਰ ਓਨਾਂ ਟੀਕੇ ਲਾਨ ਵਾਸਤੇ ਦਿੱਤੇ ਨੇ।
ਅੱਛਾ।
ਵੀ ਚੱਲ ਮੈਂ ਟੀਕ ਲਵਾ ਸਕਨੀਏ, ਇਹ ਗੱਲ ਮੈਂ ਪੁੱਛ ਕੇ ਆਵਾਂਗੀ।
ਅੱਛਾ।
ਜੇ ਲਕੀ ਲੈ ਜਾਏਗਾ ਤੇ, ਉਹ ਜ ਟੋਲ ਕੇ ਤੇ ਬੜਾ ਜਾਣਾ ਪੈਂਦਾ, ਕੋਈ ਸਵਾਰੀ ਕੋ ਨੀ ਮਿਲਦੀ।
ਅੱਛਾ ਨਹੀਂ ਤੇ ਪਿੰਡ ਸਲਪਾਣੀ ਹੀ ਜਾਣਾ ਪੈਂਦਾ, ਕਿ ਉਰਾ ਪੁਰਾ ਕਿਧਰੇ ਵੀ
ਸਲਪਾਣੀ ਸਾਰਾ ਉਹ ਹੈ ਨੀ ਸਬਜ਼ੀ ਮੰਡੀ ਅਹ ਨਾਨਾਜ ਮੰਡੀ ਸੀ, ਇਹਦੇ ਪਿੱਛੇ ਸਿੱਧੀ ਸੜਕ ਜਾਂਦੀ ਏ, ਤਾਂ ਕ ਮੈ ਨਹੀਂ ਦਾਦੂ ਜੀ ਦੀ ਸਮਾਦ ਏ।
ਅੱਛਾ ਅੱਛਾ, ਅੱਛਾ ਅੱਛਾ।
ਤੇ ਫੇਰ ਮੈਂ ਆਖਿਆ ਚੱਲ ਹੁਣ ਵੇਵਨੀ ਆ, ਜੇ ਕੱਲ ਆਖੇ ਲੱਗ ਦੀ ਆ ਲੱਕੀ ਲੈ ਜੇਗਾ ਤੇ ਨੀ ਫਿਰ ਸੋਮਵਾਰ ਉਥੇ ਮੀਰੀ ਪੀਰੀ ਜੇ ਖੁੱਲ ਗਿਆ, ਹੜਤਾਲ ਖੁੱਲ ਗਈ ਤੇ ਫੇਰ ਉੱਥੋਂ ਫਿਰ ਫਿਰ ਜਾਵਾ, ਅੱਠ ਤਰੀਕ ਨੂੰ ਪਾਠ ਤਰੀਕ ਜਾਣੇ ਨਾ ਕੁਟੀਆਂ ਦੇ। ਹ- ੳਦਰ ਵੀ ਕਹਿੰਦੀ ਆ ਮਹਾਰਾਜ ਜ, ਮੇਰੀ ਲੱਤ ਕਰੋ ਠੀਕ ਤੇ ਮੈਨੂੰ ਬੁਲਾਵੋ।
ਹਾਂ, ਨਹੀਂ ਤੇ ਮੰਮੀ ਥੋੜੀ ਐਕਸਰਸਾਈਜ਼ ਵੀ ਕਰਿਆ ਕਰੋ, ਲੰਮੇ ਪਿਆ ਹੀ ਪਿਆ ਲੱਤਾਂ ਨੂੰ ਲੱਤ ਨੂੰ ਕਮਾਇਆ ਕਰੋ, ਕੱਠੀ ਕੱਠੀ, ਕਦੀ ਸਿੱਧੀ ਕਦੀ ਲੰਬੀ, ਕਦੀ ਸਿੱਧੀ, ਐਕਸਰਸਾਈਜ਼ ਵੀ ਕਰੋਗੇ, ਅੱਛਾ!
ਹੋਰ, ਕੱਲ ਮਾੜ ਜ ਤੁਥੋ ਹੋਰ ਆ ਤੇ ਫੇਰ ਮੇਰੀ ਲੱਤ ਇੰਨੀ ਭੀੜ ਕਰੇ, ਰਾ ਕੱਲ ਮੈਂ ਫੇਰ ਕੁੰਡੀ ਫੜੀ ਰੱਖੀ।
ਅੱਛਾ! ਲੱਤ ਸਰੀਰ ਦਾ ਲੱਤਾਂ ਤੋਂਈ ਤੇ ਹੋਇਆ ਲ ਲੱਤਾਂ ਬੈਠ ਗਈਆਂ ਤੇ ੳਕਾ ਹੀ ਸਰੀਰ, ਇਹ ਸਰੀਰ ਚੱਲਦਾ ਹੈਗਾ ਹੈਗਾ ਤੇ ਜੇ ਲੱਤਾਂ ਤੋਂ ਹੀ ਰਹਿਗੇਏ ਤੇ ਫੇਰ
ਸਰੀਰ ਚਲਾਈ ਰੱਖਿਆ ਜੇ
ਹਾਂਜੀ ਹਾਂਜੀ। ਆਪਣੇ ਸਰੀਰ ਵਰਗੀ ਰੀਸ ਥੋੜ੍ਹੇ ਹੈਗੀ, ਕਹਿਣਾਮ ਬਸ ਉਹ ਹੋਰ ਅਖ ਤਾਂ ਠੀਕ ਜੇ?
ਅਖ ਤੇ ਕੁਛ ਨ ਉਹ ਤੇੇ ਲੈ ਗਈ ਸੀ ਗੁਰਬੀ, ਤੇ ਉੱਥੇ ਨੀ ਉੱਥੇ ਵੀ ਨ ਜਬ ਦਿੱਤਾ।
ਅੱਛਾ!
ਦੋ, ਜਿੱਥੇ ਘਰ ਆ ਦੀ ਹੁਣ ਬਣੀ
ਅੱਛਾ, ਅੱਛਾ।
ਉੱਥੋਂ ਤੱਕ ਦੋ ਵਾਰੀ ਹੋ ਆ ਹੀ ਆ।
ਅੱਛਾ।
ਉਹਨਾਂ ਜਵਾਬ ਨੀ ਦਿੱਤਾ, ਉਹ ਮਾਤਾ ਇਹਨਾਂ
ਹਮ। ਬੱਸ ਚਲੋ ਅਖਦਾ ਤਾਂ ਕੋ ਨ ਹੈਗਾ, ਲੱਤ ਦਾ ਵੇਂ ਲੱਤਾਂ ਬਗੈਰ ਤੇ ਕੋਈ ਨੀ ਨਾ ਹੈਗਾ, ਲੱਤਾਂ ਦਾ ਤਾਂ ਮੇਨ ਪਹਿਲਾਂ
ਸਾਰਾ ਲੱਤਾਂ ਦਾ ਮੇਨ ਹੁੰਦਾ ਹੈ। ਇਹੀ ਆਖੀਦਾ ਮਾ ਆਪਣੇ ਆਪ ਜੋ ਕਰ ਆਦੀ, ਅੱਛਾ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੰਮੀ ਜੀ, ਸਤਿ ਸ਼੍ਰੀ ਅਕਾਲ, ਠੀਕ।